ਹਾਂ ਅੱਛਾ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
ਔਰ ਕਿ ਹਾਲ ਚਾਲ?
ਬਸ ਵਧੀਆ ਵੀਰ ਜੀ, ਤੁਸੀਂ ਸੁਣਾਓ ਜੀ
ਵਧੀਆ-ਵਧੀਆ ਭਾਜੀ, ਤੁਸੀਂ ਦੱਸੋ?
ਬਸ ਵਧੀਆ, ਤੁਸੀਂ ਸੁਣਾਓ? ਹਾਂਜੀ ਹੈਲੋ
ਮੈਂ ਕਿਹਾ, ਕੀ ਕਰਦੇ ਪਏ?
ਕੋਈ ਨੀ ਬਾਈ, ਏਦਾਂ ਬਾਹਰ, ਵਾਹ ਗਰਮੀ ਹਾਂਜੀ ਗਰਮੀ ਬੜੀ ਤਾਂ ਬਾਹਰ ਘੁੰਮਨ ਹਾਂ
ਅੱਛਾ-ਅੱਛਾ ਜੀ, ਹੋਰ ਦੱਸੋ ਘਰ ਪਰਿਵਾਰ ਵਧੀਆ ਭਾਜੀ?
ਸਭ ਠੀਕ ਠਾਕ ਤੁਸੀਂ ਸੁਣਾਓ? ਵੀਰ ਜੀ ਆਪਣਾ
ਵਧੀਆ-ਵਧੀਆ ਭਾਜੀ ਹੋਰ
ਬਸ ਠੀਕ ਹਾਂਜੀ, ਹਾਂਜੀ, ਹਾਂਜੀ ਤੁਸੀਂ ਖਾ ਲਈ ਜੇ
ਹਾਜੀ, ਹਾਜੀ ਖਾ ਲਈ
ਤੇ ਕਿੱਥੋਂ ਤੇ ਫਿਰਜ ਵਾ ਫ ਕਿੱਥੋਂ ਦੇ
ਤੁਸੀਂ ਭਾਜੀ ਕਿਸ ਟੋਪਿਕ ਬਾਰੇ ਗੱਲ ਕਰ ਰਹੇ ਸੀ।
ਠੀਕ, ਠੀਕ ਹਾਂਜੀ, ਹਾਂਜੀ ਮਤਲਬ ਅੱਜ ਹਾਂਜੀ ਗਰਮੀ ਬੜੀ ਪੈਂਦੀ ਯਾਰ ਇੱਧਰ ਤੇ
ਹਾਂਜੀ ਹਾਂਜੀ ਭਾਜੀ ਦੇਖੋ ਜੀ ਬਰਸਾਤ ਵੀ ਆ ਰਹੀ ਹੈ ਪਰ ਗਰਮੀ ਬੜੀ ਪੜ ਰਹੀ ਹੈ।
ਛ ਹਾਂਜੀ, ਹਾਂਜੀ ਸਾਡੇ ਬਰਸਾਤ, ਬਰਸਾਤ ਤਾਂ ਅਜੇ ਪਈ ਨੀ ਗਰਮੀ ਪਰ ਪੂਰੀ ਪੈਂਦੀ ਹੈ।
ਅੱਛਾ ਜੀ ਸਾਡੇ ਰਬਰ ਅੱਛਾ
ਹ
ਮੈਂ ਕਿਹਾ ਸਾਡੇ ਏਧਰ ਦਾ ਬਰਸਾਤ ਹੋਈ ਏ ਫੇਰ ਵੀ ਗਰਮੀ ਉਨੀ ਦੀ ਉਨੀ ਐ।
ਨਹੀਂ ਸਾਡੇ ਇਧਰ ਮੀਹ ਪਏ ਨੂੰ ਬੜਾ ਟਾਈਮ ਹੋ ਗਿਆ ਪਾਣੀ ਆਖਣ ਦੇ ਵੀ ਆਉਣ ਦੀ ਸਭਾਵਨਾ ਹੈ ਅੱਗੇ ਮਹਾਰਾਜ ਜਾਂਦਾ ਹੁਣ
ਅੱਛਾ ਜੀ ਹਾਂਜੀ, ਹਾਂਜੀ। ਗਰਮੀ ਤਾਂ ਦੇਖੋ ਅੱਜ ਕੱਲ ਬੜੀ ਹੋ ਰਹੀ ਏ। ਟੈਂਪਰੇਚਰ ਕਿੰਨਾ ਜ਼ਿਆਦਾ ਵਧ ਰਿਹਾ ਅੱਜ ਕੱਲ੍ਹ
ਹਾਂਜੀ ਅੱਜ ਤੇ ਚਲੋ ਘਟਿਆ ਟੈਂਪਰਾਚਰ ਥੋੜਾ ਜਿਹਾ ਕਰ ਹਾਂਜੀ, ਹਾਂਜੀ ਤਾਂ ਮੈਂ ਤਾਂ ਬਹੁਤ ਜ਼ਿਆਦਾ ਏਦਾਂ, ਓਦਾਂ ਵੀ ਗਰਮੀ ਕਰਨਾ ਬਹੁਤ ਔਖਾ ਹੁੰਦਾ ਯਾਰ ਲਾਈਟ ਵੀ ਬਹੁਤ ਤੰਗ ਕਰਦੀ ਇੱਧਰ ਤੇ ਪੰਜਾਬ ਤੇ ਹਰ ਇੱਕ ਚੀਜ਼ ਬਹੁਤ ਔਖਾ ਯਾਰ ਇੱਧਰ ਤੇ ਹਾਂ
ਦੇਖੋ ਤੁਹਾਡਾ ਤਾਂ ਖੇ ਅਹ ਖੇਤਾਂ ਵਿੱਚ ਘਰ ਹੋਣਾ ਆਪਣਾ ਅ ਗੋਹ ਚ
ਹ ਨਾ ਹਾਂਜੀ ਹਾਂਜੀ ਪਿੰਡ ਆਪਣਾ ਤਾਂ ਉੱਥੇ ਜੋ ਹੈ ਤੇ ਅਲੱਗ ਆ ਦਰਿਆ ਤਾਂ ਅਲੱਗ ਆ ਪਰ ਗਰਮੀ ਪਰ ਬਹੁਤ ਜ਼ਿਆਦੀ ਤਾਪਮਾਨ ਵੀ ਬਹੁਤ ਗਰਮੀ ਬਹੁਤ ਜਿਆਦਾ ਸੁਬਾਹ ਸਵੇਰੇ ਅੱਠ ਵਜੇ ਤੋਂ ਸਟਾਰਟ ਹੋ ਜਾਂਦੀ ਛੇ ਸਾਡੇ ਛੇ ਸੱਤ ਵਜੇ ਤੋਂ ਹੀ
ਹਾਂਜੀ, ਹਾਂਜੀ, ਹਾਂਜੀ, ਹਾਂਜੀ, ਹਾਂਜੀ ਇਏਦਾਂ ਦਾ ਤੁ ਪਤਾ ਕੁਛ ਗਰਮੀ ਇਸ ਕਰਕੇ ਵੀ ਹੋ ਰਹੀ ਏ ਕਿਉਂਕਿ ਅਹ ਅਹ ਕਾਰਖਾਨੇ ਹੁੰਦੇ ਨੇ ਧੂੰਆ ਆਉਂਦਾ ਸਾਡਾ ਗਰਮ ਹੁੰਦਾ। ਸਾਰਾ ਧੂਆਂ ਹਾਂਜੀ, ਹਾਂਜੀ ਉਸ ਕਰਕੇ ਵੀ ਹੋ ਰਹੀ ਹੈ ਜੀ
ਇੱਕ ਏ ਸੀ ਵੀ ਬਹੁਤ ਜਿਆਦਾ ਹੋ ਗਏ ਨੇ ਨਾ ਉਹਦੇ ਕਰਕੇ ਬਹੁਤ ਜ਼ਿਆਦਾ ਗਰਮੀ ਪੈਂਦੀ ਯਾਰਾ ਇੱਕ ਟਰੈਵਲਿੰਗ ਬਹੁਤ ਜ਼ਿਆਦਾ ਇੱਕ ਕਾਰ ਏ ਸੀ ਹੈ ਇੱਕ ਫੈਕਟਰੀ ਹੈ ਕਰਕੇ ਬਹੁਤ ਜ਼ਿਆਦਾ ਗਰਮੀ ਦਾ ਟੈਂਪਰੇਚਰ ਵੱਧਦਾ
ਹਾਂਜੀ, ਹਾਂਜੀ, ਸਹੀ ਗੱਲ ਜ ਜੀ ਅੱਜ ਕੱਲ ਤਾਂ ਦੇਖੋ ਤੁਸੀਂ ਦੀਵਾਰਾਂ ਨੂੰ ਵੀ ਹੱਥ ਲਾਓਗੇ ਨਾ ਤੁਸੀਂ ਕਹੋਗੇ ਇਹਦੇ ਵਿੱਚ ਕਿਸੇ ਨੇ ਅੱਗ ਲਾ ਦਿਤੀ ਏ ਕਿਉਂਕਿ ਉਹਦਾ ਦੇਖੋ ਜੀ ਅਹ ਇਨਾ ਉਹ ਹੁੰਦਾ ਨਾ ਗਰਮ ਹੁੰਦੀ ਹੈ ਦਿਵਾਰ ਅੱਜ ਕੱਲ੍ਹ ਓ, ਜਿਵੇਂ ਤਾਪਮਾਨ ਜਿਆਦਾ ਵੱਦ ਰੇਆ, ਤੇ ਦਵਾਰਾਂ ਤਾਂ ਆਪਣੇ ਆਪ ਹੀ ਦੇਖੋ ਜੀ, ਅਹ ਗਰਮ ਹੋਣਗੀਆਂ।
ਹਾਂਜੀ, ਹਾਂਜੀ ਇਹ ਕਰਕੇ ਸੀ ਬਹੁਤ ਜ਼ਿਆਦਾ ਤਾਪਮਾਨ ਤੇ
ਹਾਂਜੀ, ਹਾਂਜੀ, ਹਾਂਜੀ ਅਸੀਲੀ ਗੱਲ ਤਾਂ ਦੇਖੋ ਜੀ ਹਾਂਜੀ, ਹਾਂਜੀ। ਰਾਤੀ ਲੈਟ ਵੀ ਚਲੀ ਜਾਂਦੀ ਆ ਕਈ ਵਾਰ ਤਾਂ ਫੇਰ
ਬਹੁਤ ਔਖਾ ਹੁੰਦਾ ਯਾਰ ਸਿਆਣੇ ਬੰਦਾ ਜ ਚੱਲ ਜਾਂਦਾ ਨਿਆਣੇ ਦਾ ਤਾਂ ਬਹੁਤ ਔਖਾ ਹੁੰਦਾ ਬੱਚੇ ਦਾ ਛੋਟਾ ਬੱਚਾ, ਛੋਟਾ ਬੱਚਾ ਯਾਰ ਗਰਮੀ ਜਿੰਨੀ ਕੱਟ ਸਕਦਾ ਸਿਆਣਾ ਬੰਦਾ ਤੇ ਕੱਢ ਲੂਗਾ ਗਰਮੀ
ਹਾਂਜੀ, ਹਾਂਜੀ ਸਹੀ ਗੱਲ ਏ ਭਾਜੀ।
ਵੀ ਜੋ ਸਿਆਣਾ ਬੰਦਾ ਇਹ ਹੁੰਦਾ ਜਿਹਨੂੰ ਮਾੜਾ ਮੋਟਾ ਕਰ ਲੈਦਾ। ਨਿਆਣੇ ਨੂੰ ਤਾਂ ਮੱਛਰ ਨ ਛਡਦਾਾ ਮੱਛਰ ਬੜਾ ਲੜਦਾ ਬਾਦ ਚ
ਕਿਉਂਕਿ ਅੱਜ ਕੱਲ੍ਹ ਦੇਖੋ ਸਾਡੇ ਇੱਧਰ ਵੀ ਦੇਖ ਮੱਛਰ ਵੀ ਏਡਾ ਹੋਇਆ ਜੇਕਰ ਜ਼ਦਾ ਬਰਸਾ ਪਾਣੀ ਪਣੀ ਜਿਵੇਂਈ ਗਲੀਆਂ ਚ ਖੜੀ ਜਾਂਦਾ ਸ਼ੇਰਾਂ ਵਿੱਚ ਹਾਂ ਫੇਰ ਮੱਛਰ ਬੜਾ ਹੋਇਆ ਪਿਆ ਦੇਖੋ ਜੀ ਇਹਦੇ ਨਾਲ ਕਿੰਨੀਆਂ ਬਿਮਾਰੀਆਂ ਲਗ ਫਿਰ ਹਾਂਜੀ ਹਾਂਜੀ
ਸੋਸਲ ਮੀਡੀਆ ਦੇ। ਮਤਲਬ ਵੀ ਅੱਜ ਕੱਲ੍ਹ ਫੋਨਾਂ ਤੇ ਬਹੁਤ ਜ਼ਿਆਦਾ ਔਖਾ ਹੋ ਗਿਆ ਯਾਰ ਸੋਸ਼ਲ ਮੀਡੀਆ।
ਹਾਂਜੀ ਹਾਂਜੀ, ਅੱਜ ਕੱਲ੍ਹ ਹੋ ਰਹਾ।
ਹਾਂ ਤੁਹਾਨੂੰ ਪਤਾ ਅੱਜ ਕੱਲ੍ਹ ਬੱਚਿਆਂ ਦਾ ਵੀ ਬਹੁਤ ਅਸਰ ਪੈਂਦਾ ਸੋਸ਼ਲ ਮੀਡੀਆ ਦਾ।
ਹਾਂਜੀ-ਹਾਂਜੀ, ਕਿਉਂਕਿ ਦੇਖੋ ਜੀ ਅੱਜ ਕੱਲ ਦੇਖੋ ਬੱਚੇ ਦੀ ਇੰਨੀ ਉਮਰ ਨੀ ਹੈਗੀ ਜਿਹੜੇ ਕਿ ਏ ਦੇਖਣ ਜੀ ਅੱਜ ਕੱਲ੍ਹ ਦੇਖੋ ਜੀ ਬੱਚੇ ਐਪਸ ਚਲਾਂਦੇ ਨੇ ਪਤਾ ਨੀ ਕਿਹੜੀ ਕਿਹੜੀ।
ਹਾਂਜੀ-ਹਾਂਜੀ, ਸਹੀ ਗੱਲ ਤੇ ਬਹੁਤ ਜ਼ਿਆਦਾ ਔਖਾ ਹੁੰਦਾ ਕਿਉਂਕਿ ਇਹ ਫੋਨ ਜਿਹੜਾ ਫੋਨ ਚੰਗੇ ਕੰਮ ਹੈਗਾ ਪਰ ਨਹੀਂ ਲੋਕਾਂ ਨੇ ਗਲਤ ਕਰਨਾ ਸੋਸ਼ਲ ਮੀਡੀਆ ਨਾ ਬਹੁਤ ਜ਼ਿਆਦਾ ਦੁਨੀਆਂ ਦੀ ਜ਼ਿੰਦਗੀ ਕਈ ਦੇ ਬਣਾਉਣ ਵੀ ਡਿਆ ਕਦੇ ਖਰਾਬ ਵੀ ਕਰੀ ਜਾਂਦੇ ਆ।
ਹਾਂਜੀ ਹਾਂਜੀ, ਦੇਖੋ ਅਹ ਇਹਦੇ ਨਾਲ ਆਪਣਾ ਸਹੀ ਸਹੀ ਉਹ ਤਾਂ ਕੰਮ ਤਾਂ ਕਰ ਨੀ ਰਹੇ। ਜਿਵੇਂ ਕਿ ਉਹ ਪੜ੍ਹੀਏ ਉਹਦੇ ਨਾਲ
ਹਾਂ, ਮਤਲਬ ਫ ਫੋਨ ਤੇ ਗ਼ਲਤ ਕਰਦੇ ਨੇ
ਹਾਂਜੀ ਹਾਂਜੀ,
ਔਖਾ ਹੁੰਦਾ ਨਾ ਅੱਗੇ ਹੁੰਦਾ ਚਿੱਠੀ। ਚੱਲਦੀ ਹੁੰਦੀ ਸੀ ਲਪੱਤਰ ਤੇ ਲੋਕੀ ਜਿੰਨੇ ਨੂੰ ਪੱਤਰ ਫੈਸਲੇ ਹੋ ਜਾਂਦੇ ਹੁੰਦੇ ਸੀ।
ਹਾਂਜੀ ਹਾਂਜੀ, ਹਾਂਜੀ ਹਾਂਜੀ, ਭਾਜੀ ਪਹਿਲੇ ਤਾਂ ਇਹੀ ਕੰਮ ਚੱਲਦੇ ਸੀਗੇ ਚਿੱਠੀਆਂ ਨਾਲ ਅੱਜ ਕੱਲ ਤਾਂ ਅ ਹਾਂਜੀ ਹਾਂਜੀ ਫੋਨ ਨਾਲ ਕਰੋ ਜੀ ਮੈਸੇਜ ਨਾਲ ਉੱਧਰ ਦੂਜੇ ਕੋਲ ਪਹੁੰਚ ਜਾਂਦਾ।
ਹਾਂਜੀ,
ਇਹਦੇ ਦੇਖੋ ਜੀ ਫ਼ਾਇਦੇ ਵੀ ਹੈਗੇ ਨੇ ਪਰ ਨੁਕਸਾਨ ਵੀ ਬਹੁਤ ਜ਼ਿਆਦਾ ਨੇ।
ਹਾਂਜੀ,
ਹਾਂਜੀ-ਹਾਂਜੀ, ਸਾਡੀ ਅੱਖਾਂ ਤੇ ਪਰਵਾ ਅੱਖਾਂ ਤੇ ਪ੍ਭਾਵ ਪੜਦਾ ਏਦਾਂ ਤੁਸੀਂ ਛੋਟੇ ਛੋਟੇ ਬੱਚੇ ਦੇਖੇ ਹੋਣੇ ਉਹਨਾਂ ਦਾ ਪਤਾ ਨੀ ਕਿੰਨੇ ਕਿੰਨੇ ਨੰਬਰ ਹੁੰਦਾ ਹੈਲੋ, ਹੈਲੋ, ਹੈਲੋ, ਹੈਲੋ, ਹੈਲੋ, ਹੈਲੋ, ਹੈਲੋ, ਹੈਲੋ,